ਸਤ ਸ਼੍ਰੀ ਕਾਲ ਜੀ, ਹੈਲੋ।
ਹੈਲੋ, ਸਤ ਸ੍ਰੀ ਕਾਲ ਜੀ। ਹੋਰ ਠੀਕ ਹੋ ਤੁਸੀਂ? ਹਾਂਜੀ, ਬੌਤ ਵਧੀਆ ਜੀ। ਹੋਰ ਤੂ ਤਾਡੇ ਘਰ ਪਰਿਵਾਰ ਸਭ ਵਧੀਆ ਜੀ।
ਹਾਂਜੀ, ਸਭ ਵਧੀਆ ਵਧੀਆ ਵਧਆ।
ਬ ਹਾਂਜੀ, ਸਭ ਵਧ ਮੈਂ ਬਸ, ਦੇਖੋ ਅਜ ਸ਼ਨੀਵਾਰ ਹੈਗਾ। ਤੇ ਫੇਰ ਅੱਜ ਬੈਂ ਕੀ ਚ ਬੈਂਕ ਦੀ ਛੁੱਟੀ ਹੈਗੀ ਸੀ। ਐਕਚਲੀ, ਮੈਂ ਬੈਂਕ ਚ ਲੱਗਿਆ ਦਾਂ।
ਅੱਛਾ।
ਹਾਂਜੀ ਤੇ ਅੱਜ ਸ਼ਨੀਵਾਰ ਦੀ ਛੁੱਟੀ ਏ, ਤੇ ਕੱਲ ਵੀ ਸੰਡੇ ਹੈਗਾ ਹੁਣ ਦੱਸੋ ਕੱਲ ਸੰਡੇ ਹੈਗਾ ਤੇ ਵੇ ਤੁਸੀਂ ਕੀ ਕਰਦੇ ਔ ਸੰਡੇ ਵਾਲੇ ਦਿਨ ਮਤਲਬ ਕੀ ਫੈਮਿਲੀ ਦੇ ਵਿੱਚ ਮਤਲਬ ਕੀ ਫੈਮਲੀ ਦੇ ਨਾਲ ਖੇਲਦੇ ਔ? ਐਵੇ ਦੇਖੋ ਤੋ ਤਾਨੂੰ ਪਤਾ ਈ ਐ ਕਿ ਦੇਖੋ ਛੁੱਟੀਆਂ ਪਏ ਯਾ ਨਾ ਪਏ ਸੰਡੇ ਦੀ ਛੁੱਟੀ ਤਾਂ ਹੁੰਦੀ ਹੁੰਦੀ ਐ, ਠੀਕ ਹੈ ਜੀ। ਤੇ ਫੇਰ ਮੈਨੂੰ ਹੁਣ ਐ ਦੱਸੋ, ਕਿ ਸੰਡੇ ਵਾਲੇ ਦਿਨ ਤੁਸੀਂ ਕੀ ਕਰਦੇ ਔ ਸਵੇਰ ਤੋਂ ਲੈ ਕੇ ਰਾਤ ਤੱਕ।
ਅਸੀਂ ਕੋਛ ਨੀ ਕਰਦੇ ਪੈਲੇ ਤੇ ਨਾਸ਼ਤਾ ਬਣਾਦੇ ਆਂ। ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬ੍ਰੈਡ ਬਰੂਡ ਬਣਾਣੇ ਆਂ।
ਹਾਂਜੀ।
ਔਹੀ ਅਸੀਂ ਕਰਨਾ ਕੀ ਏ, ਤੁਹਾਡੇ ਫੈਮਲੀ ਵਾਸਤੇ ਈ ਫ੍ਰੀ ਏ ਲੇਡੀਜ਼ ਨੇ ਅਈਔ ਕੰਮ ਕਰਨੈ ਨਾਸ਼ਤਾ ਬਣਾਯਾ ਰੋਟੀ ਬਣਾ ਲੀ ਪਾਣੀ ਬਣਾ ਲੀ ਹੋਰ ਕੀ ਕਰਨੈ ਲੇਡੀਜ਼ ਨੇ ਤਾਂ। ਜੈਣਸ ਦੀ ਛੁੱਟੀ ਹੁੰਦੀ ਏ। ਲੇਡੀਜ਼ ਥੋੜਾ ਨਾ ਛੁੱਟੀ ਹੁੰਦੀ ਏ। ਸਾਡਾ ਤਾਂ ਐਹੀਓ ਕੰਮ ਐਵੇਂ ਨਾ ਸ਼ਤਾ ਬਣਾਣਾ ਫੇਰ ਘਾ ਕਮਰਾ ਕੁਮਰਾ ਸਾਫ਼ ਕਰਨਾ। ਪਰ ਐ ਵੇਂ ਕਿ ਸਾਡੇ ਘਰ ਦੁਪੈਰ ਦੀ ਰੋਟੀ ਹੁਣ ਥੋੜੀ ਘੱਟ ਬਣਦੀ ਏ।
ਠੀਕ ਹੈ ਜੀ।
ਅਰ ਹਾਂ, ਸਾਡੇ ਘਰ ਥੋੜ੍ਹੀ ਜੀ ਦੁਪੈਰ ਦੀ ਰੋਟੀ ਘੱਟ ਬਣ ਜਾਂਦੀ ਏ। ਯਾ ਫੇਰ ਰ ਸ਼ਾਮੀ ਗੁਰਦੁਆਰੇ ਗੁਰਦੂਰੇ ਚਲੇ ਜਾਂਣੇ ਆ ਬਸ ਹੋਰ ਤਾਂ ਕੋਛ ਨਹੀਂ, ਅਹੀਔ ਰੂਟੀਨ ਹੈ ਕੱਪੜੇ ਧੋ ਲੇ ਭਾਂਡੇ ਮਾਂਜ ਲੇ।
ਅੱਛਾ ਜੀ ਵਧੀਆ ਰੂਟੀਨ ਹੈਗਾ ਵੈਸੇ ਤਾਂ ਹਾਂਜੀ ਅਗਰ ਮੈਂ ਦੇਖੋ, ਦੇਖੋ ਅਗਰ ਮੈਂ ਆ ਆਪਣੀ ਰੂਟੀਨ ਦੀ ਗੱਲ ਕਰਾਂ, ਤੇ ਅਸੀਂ ਮੈਂ ਨਾ ਸ਼ਨੀਵਾਰ ਨੂੰ ਵੀ, ਪਰ ਮੈਨੂੰ ਅ ਸ਼ਨੀਵਾਰ ਨੂੰ ਹੀ ਡਿਸਾਈਡ ਕਰ ਲੈਂਨਾ ਕਿ ਮੈਂ ਸੰਡੇ ਨੂੰ ਕੀ ਕਰਨਾ।
ਅੱਛਾਂ,
ਹਾਂਜੀ ਹਾਂਜੀ ਮੈਂ ਦੇਖੋ ਦੇਖੋ ਸ਼ਨੀਵਾਰ ਨੂੰ ਅਸੀਂ ਨਾ ਸਭ ਤੋਂ ਪਹਿਲੇ ਨਾ ਅਸੀਂ ਨਾ ਜਾਣ ਬੁੱਝ ਕੇ ਜਲਦੀ ਸੋ ਜਾਦੇ ਹਾਂ ਤਾਂ ਕਿ ਸੰਡੇ ਵਾਲੇ ਦਿਨ ਨਾ ਸਾਨੂੰ ਨਾ ਪੂਰਾ ਸੰਡੇ ਮਿਲੇ ਇੰਜੋਏ ਕਰਨ ਨੂੰ, ਠੀਕ ਐ ਜੇ ਅਸੀਂ ਦੇਖੋ। ਸ਼ਨੀਵਾਰ ਨੂੰ ਅਸੀਂ ਸੋ ਜਾਂਨੇ ਆ ਰਾਤੀ ਨੌ ਜਾ ਦਸ ਵੱਜੇ ਠੀਕ ਐ ਜੀ,
ਠੀਕ ਠੀਕ ਐ।
ਠੀਕ ਐ ਫਿਰ ਉਸ ਤੋਂ ਬਾਅਦ ਅਸੀਂ ਸਵੇਰੇ ਉੱਠਣੇ ਹਾਂ ਪੰਜ ਵੱਜੇ ਮੈਂ ਮੇਰੀ ਵਹੁਟੀ ਅਸੀਂ ਐਕਸਰਸਾਈਜ਼ ਕਰਦੇ ਆ। ਕੀ ਥੋੜ੍ਹੀ ਵੋਕ ਕਰਦੇ ਆ। ਠੀਕ ਐ ਜ ਜੀ ਛੇ ਵਜੇ ਤੱਕ ਅਸੀਂ, ਇੰਜ ਈ ਕਰਦੇ ਆ। ਠੀਕ ਐ ਜੀ ਫਿ ਫੇਰ ਮੰਮੀ ਡੈਡੀ ਦੇ ਨਾਲ ਅਸੀਂ ਸਾਰੇ ਇਕੱਠੇ ਬਹਿ ਕੇ, ਚਾਹੇ ਕੌਫੀ ਪੀਂਨੇ ਆ ਠੀਕ ਐ ਜੀ ਅਸੀਂ ਨਾ ਐ ਮਤਲਬ ਕਿ ਰੋਜ਼ ਅਸੀਂ ਸਵੇਰੇ ਸਵੇਰੇ ਨਾ ਚਾਏ ਕੌਫੀ ਅੱਜ ਇਕੱਠੇ ਬਹਿ ਕੇ ਪੀਂਨੇ ਆ।
ਅੱਛਾ ਨੀ ਅਸੀਂ ਵੀ ਕੱਠੇ ਬਹਿ ਕੇ ਮੇਰੇ ਹਸਬੈਂਡ ਨੇ ਸੰਡੇ ਦਿਨ ਮਤਲਬ ਅਸੀ ਲੇਟ ਈ ਉੱਠਣੇ ਆ ਨਾ, ਬੱਚੇ ਵੀ ਲੇਟ ਉੱਠਦੇ ਨੇ ਅਸੀਂ ਲੇਟ ਉੱਠ ਉਠਣੇ ਆ ਫਿਰ ਸਭ ਇਕੱਠੇ ਬਹਿ ਕੇ ਚਾਹ ਚੁ ਪੀਨਾ ਆ। ਉੱਥੇ ਬਹਿ ਕੇ ਚਾਹ ਚੁ ਪੀ ਲੇਨੇ ਆ ਬਸ, ਨਾਸਤਾ ਸੀ। ਬ੍ਰੈਡ ਬਰੁਡ ਬਣਾ ਕੱਢ ਦਿੰਨੇ ਆ ਉਹਨਾਂ ਨੂੰ, ਨਾਸ਼ਤਾ ਬਣਾ ਕੇ ਦੇਨ ਨਾਸ਼ਤਾ ਬਣਾ ਕੇ ਦਿੰਨੇ ਆ ਇਹਨਾਂ ਨੂੰ ਫਿਰ, ਉਹ ਤੁਹਾਡੀ ਵਾਈਫ ਕੀ ਕਰ ਰਹੀ ਐ ਉਹ ਵੈਸ ਵ ਵੀ ਮੈਂ ਤੁਸੀਂ ਉਹਨਾ ਨਾਲ ਗੱਲ ਕਰ ਰਹੀ ਸੀ ਬੈਂਕ ਦੀ ਮੈਂ ਬੈਂਕ ਲੱਗਿਆ ਵਾ ਮੈਂ ਮੈਂ ਕਿਆ ਪੁੱਛ ਰਹੀ ਸੀ ਕਿ ਸੇਵਿੰਗ ਕਿਵੇਂ ਕਰਦੇ ਨੇ ਜਿਵੇਂ ਮੈਂ ਬੈਂਕ ਜਮਾਂ ਕਰਾਣੇ ਨੇ ਪੈਸੇ ਮੇਰੇ ਕੋਲ ਪੈਸੇ ਨਾ ਸੇਵ ਨਹੀਂ ਹੁੰਦੇ ਮੈਨੂੰ ਮੇਰੀ ਗਰ ਬੜੀ ਗੰਦੀ ਆਦਤ ਹੈ, ਮੈਂ ਕੋਲ ਪੈਸੇ ਥੋੜੇ ਸੇਵ ਹੁੰਦੇ ਨਾ ਮੈਂ ਪੈਸੇ ਖਰਚ ਕਰ ਦਿੰਨੀ ਆ।
ਅੱਛਾ ਅੱਛਾ ਠੇਸੀ ਮੈਂ ਸਮਝ ਗਿਆ ਦੇਖੋ। ਦੇਖੋ ਬੜਾ ਆਸਾਨ ਕੰਮ ਹੈਗਾ ਥੋੜਾ ਨਾ ਆਪਣੇ ਨਾ ਥੋੜਾ ਨਾ ਮਾਇੰਡ ਨੂੰ ਸਮਝਾਣਾ ਪਏਗਾ ਤੁਹਾਨੂੰ,
ਅੱਛਾ,
ਤੁਸੀਂ ਅਗਰ ਪੈਸਾ ਸੇਵ ਕਰਨਾ ਚਾਹੁੰਦੇ ਹੋ, ਤੁ ਤੁਸੀਂ ਬੈਂਕ ਚ ਵੀ ਕਰ ਸਕਦੇ ਹੋ, ਜਾਂ ਫੇਿਰ ਤੁ ਤੁਸੀਂ ਆਪਣੇ ਘਰ ਵੀ ਕਰ ਸਕਦੇ ਹੋ ਜਾਂ, ਤੁਸੀਂ ਕੋਈ ਗੁਲਕ ਲੈ ਕੇ ਆ ਜਾਓ ਠੀਕ ਹੈ, ਗੁੱਲਕ ਲਿਆਓ ਠੀਕ ਹੈ, ਤੁਹਾਨੂੰ ਅਗਰ ਦਿਨ ਚ ਪੰਜ ਸੌ ਰੁਪਏ ਮਿਲਦਾ ਆ, ਸੋ ਰੁਪਏ ਮਿਲਦੇ ਨੇ ਜਾਂ, ਤੁਸੀਂ ਅਗਰ ਮਾਰਕੀਟ ਗਏ ਉ, ਤੇ ਤੁਹਾਡੇ ਹਸਬੈਂਡ ਜਾਂ ਤੁਹਾਡੇ ਡੈਡੀ ਨੇ, ਤੁਹਾਨੂੰ ਚਲੋ ਦੋ ਹਜ਼ਾਰ ਰੁਪਏ ਦਿੱਤੇ ਨੇ ਠੀਕ ਹੈ ਜੀ
ਹਮ
ਦੋ ਹਜ਼ਾਰ ਰੁਪਏ ਚ, ਤੁਸੀਂ ਪੂਰੇ ਸ਼ੋਪਿੰਗ ਕਰਕੇ ਆਏ ਹੋ, ਤੁਸੀਂ ਆਪਣੇ ਬੱਚੇ ਦੇ ਨਾਲ ਗਏ ਹੋ ਠੀਕ ਹੈ ਜੀ ਪੂਰੀ ਤੁਸੀਂ ਇੰਜੋਏ ਕਰਕੇ ਆਏ, ਲੇਕਿਨ ਚਲੋ ਘਰ ਆਉਂਦੇ ਆਉਂਦੇ, ਤੁਹਾਡੇ ਕੋਲ ਸੌ ਡੇਢ ਸੌ ਰੁਪਏ ਬਚ ਗਿਆ
ਅੱਛਾ
ਤੁਸੀਂ, ਉਹੀ ਸੌ ਡੇਢ ਸੌ ਰੁਪਏ ਤੁਸੀਂ ਅਗਰ, ਉਹ ਗੁਲਕ ਚ ਪਾਉਂਦੇ ਹੋ, ਤੇ ਉਸੀ ਨੂੰ ਹੀ ਸੇਵਿੰਗ ਕਹਿੰਦੇ ਨੇ ਠੀਕ ਹੈ ਜੀ
ਆਹ, ਸਾਮ ਠੀਕ ਹੈ ਠੀਕ ਹੈ
ਤੇ ਤੁਸੀਂ ਇਮੇ ਇਮੇ, ਪਰ ਪਰ ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਜਿਵੇਂ ਮੈਨੂੰ ਸਮਝਾਇਆ, ਕਿ ਉਹ ਸੇਵਿੰਗ ਹੁੰਦੇ ਨੀ, ਅਗਰ ਤੇ ਦੋ ਹਜ਼ਾਰ ਰੁਪਏ ਵਿੱਚ ਅਗਰ ਤੁਸੀਂ ਅਠਾਰਾਂ ਹਜ਼ਾਰ ਜਾਂ ਫਿਰ ਤੁਸੀਂ ਅਠਾਰਾਂ ਸੌ ਰੁਪਏ ਖਰਚ ਕਰਕੇ, ਜਿਵੇਂ ਤੁਹਾਡੇ ਕੋਲ ਦੋ ਸੌ ਰੁਏ ਬਚਨ, ਤੁਸੀਂ ਵੀ ਖਰਚ ਦਿੰਦੇ ਇਹ
ਹਾਂ, ਇਹ ਤੇ ਚੀਜ਼ ਸਹੀ ਹੈ, ਸਾਡੇ ਕੋਲ ਪੈਸੇ ਸੇਵ ਨਹੀਂ ਹੁੰਦੇ ਹਨਾ, ਹੱਥਾਂ ਚ ਖੁਰਕ ਹੋਣ ਲੱਗ ਜਾਂਦੀ ਹੈ ਤਾਂ ਕੇ ਖਰਜ ਕਰਾ ਦੀਆ
ਜੀ ਬਿਲਕੁਲ ਸਹੀ ਕਹਿੰਦੇ, ਵੈਸੇ ਇਹ ਸਭ ਆ ਕਈਆਂ ਦੇ ਕੋਲ ਨਹੀਂ ਹੁੰਦੇ ਸੇਵ, ਵੈਸੇ ਮੈਂ ਆਪਣੇ ਪੈਸੇ ਸੇਵ ਕਰ ਲੈਣਾ ਵਾਂ
ਹੁਣ ਮੇਰੇ ਹੁਣ ਮ ਮੇਰੇ ਕੋਲ ਪੈਸੇ ਪੂਸੇ ਪਏ ਦੇ ਨੇ, ਹੁਣ ਸੋਚਣੀ ਆਈ ਕੱਪੜੇ ਕੱਪੜੇ ਲੈਲਾ, ਫੇਰ ਸੋਚਣੀ ਆ ਪਏ ਰਹਿਣ, ਬਸ ਸਮਝ ਵੀ ਤੇ ਨਹੀਂ ਨਾ, ਆਦਾ
ਜੀ ਜੀ ਸਹੀ ਕਹਿੰਦੇ ਆ, ਅਚੁਲੀ ਪਤਾ ਕੀ ਹੁੰਦਾ, ਕਿਉ ਦੀ ਹੁਣ, ਜਿਵੇਂ ਤੁਸੀਂ ਸੋ ਸੋ ਰੁਪਏ ਸੇਵ ਕਰ ਰਹੇ ਹੋ ਠੀਕ ਹੈ ਜੀ
ਹਾਂਜੀ
ਚੱਲਦਾ ਨਾ ਕਿ, ਮੈਂ ਇੱਕ ਮਹੀਨੇ ਤੋਂ ਪੈ ਇੱਕ ਮਹੀਨੇ ਤੋਂ ਪੈਸੇ ਸੇਵ ਕਰਨੀ ਆ ਹੁਣ, ਮੇਰੇ ਕੋਲ ਦੋ ਤੋਂ ਦੋ ਹਜ਼ਾਰ ਰੁਪਏ ਤਿੰਨ ਹਜ਼ਾਰ ਰੁਪਏ ਖਰ ਇਕੱਠੇ ਹੋ ਗਏ ਨੇ, ਇੱਕੋ ਦਮ ਨਾ ਲਾਲਚ ਚਾਲ ਆ ਜਾਂਦਾ ਕਿ ਹੋਈ ਢਾਈ ਹਜ਼ਾਰ ਰੁਪਏ ਇਕੱਠੇ ਹੋ ਗਏ, ਚਲ ਮੈਂ ਇੱਕਦ ਉਹ ਲੈ ਲੈਂਦੀ ਹਾਂ ਸੂਟ ਲੈ ਲੈਂਦੀ ਆ, ਢਾਈ ਹਜ਼ਾਰ ਦਾ
ਹਾਂ, ਤੁਹਾਡੀ ਗੱਲ ਬਿਲਕੁਲ ਸਹੀ ਐ
ਤੇ ਇਨਾ ਮਤਲਬ ਇਹ ਹੈ, ਕਿ ਤੁਹਾਨੂੰ ਨਾ ਆਪਣੇ, ਮਤਲਬ ਕਿ ਪੈਸਾ ਐਸਾ ਸੇਵ ਕਰੋ ਜਿੱਥੇ ਤੁਸੀਂ ਨਾ ਪੈਸੇ ਦੀ ਤਰਫ ਨਾ, ਪਹੁੰਚ ਨਾ ਸਕੋ
ਹਮ ਬਸ ਜਨਾਨੀਆਂ ਦੀ ਇਉ ਖਾ, ਜਨਾਨੀਆਂ ਦੀ ਇਉ ਤੇ ਖਾਸੀਅਤ ਹੁੰਦੀ ਹੈ, ਪੈਸਾ ਸੇਵ ਰੱਖਦੀਆਂ ਨੀ ਆ ਪੈਸੇ ਬਚਾਉਂਦੀਆਂ ਨੇ ਤੇ ਸੋਚ ਲੈਂਦੀ ਮੈਂਕੋ, ਸੌ ਦੋ ਸੌ ਇਕੱਠਾ ਹੋਇਆ ਹੈ, ਕਿੱਥੇ ਕਿੱਥੇ ਲਾ ਦਿਏ
ਜੀ ਸਹੀ ਕਹਿੰਦੇ ਪਏ ਉ, ਸਹੀ ਕਹਿੰਦੇ ਪਏ ਉ
ਦੋ ਦਿਨ ਬੈਂਕ ਚ ਗਈਆਂ ਤੇ, ਮੇਰੇ ਪੈਸੇ ਇਕੱਠੇ ਹੋਏ ਸੀ, ਪੰਜ ਛੇ ਹਜ਼ਾਰ ਰੁਪਇਆ, ਮੇਰੇ ਪੇਟੀਐਮ ਚ ਮੈਸੇਜ ਆ ਗਿਆ, ਹੁਣ ਮੈਂ ਜਾ ਕੇ ਬੈਂਕ ਕਢਵਾ ਕੇ ਲਿਆਈ ਆ, ਹੁਣ ਸੋਚ ਰਹੀ ਆ, ਕੀ ਕਰਾਂ ਕੀ ਕਰਾਂ ਪੈਸਿਆਂ ਦਾ
ਹਮ
ਤੁਸੀਂ ਗੱਲ ਕੀਤੀ ਆ, ਬੈਂਕ ਚ ਲੱਗਿਆ ਤਾਂ ਮੈਂ ਕਿਹਾ, ਪੁੱਛਾ
ਦੇਖੋ ਜੀ, ਤੁਸੀਂ ਦੇਖੋ ਮੈਂ ਜੀ ਬੈਂਕ ਚ ਲੱਗਿਆ ਤਾਂ ਠੀਕ ਹੈ, ਤੁਹਾਡੇ ਪੈਸੇ ਮੈਂ ਸੇਵ ਕਰ ਸਕਦਾ ਵਾਂ, ਕੋਈ ਗੱਲ ਨਹੀਂ ਪਰ ਊਹਦਾ ਕੀ, ਫ ਫਾਇਦਾ ਜ, ਤੁਸੀਂ ਅਗਲੇ ਦਿਨ ਫੇਰ ਬੈਂਕ ਚ ਆਓਗੇ, ਫਿਰ ਤੁਸੀਂ ਮੈਨੂੰ ਕਹੋਗੇ ਕਿ ਮੈਂ ਜਿਹੜਾ, ਮੇਰੇ ਪੰਜ ਛੇ ਹਜ਼ਾਰ ਰੁਪਏ ਇਕੱਠੇ ਹੋਏ ਦੇ ਨੇ ਮੈਨੂੰ ਨੁਕਲਵਾਣੇ ਨੇ
ਹਾਂ ਠੀਕ ਆ
ਕਸਟਮਰ ਆਉਣ ਨਾ ਮੈਂ ਤੁਹਾਨੂੰ ਮਨ੍ਹਾ ਥੋੜੀ ਨਾ ਕਰਾਂ ਕਿ ਨਹੀਂ ਨਹੀਂ ਮੈਂ ਨੀ ਦਊਗਾ ਆਪ ਕੋ ਪੈਸੇ ਇਵੇਂ ਥੋੜੀ ਨਾ ਹੁੰਦਾ
ਹਾਂ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਤੁਸੀਂ ਕੀਤੀ ਕੀ ਐ ਪਰ ਹੁਣ ਜਨਾਨੀਆਂ ਹੁੰਦੀਆਂ ਖਰਚੀਲੀਆਂ ਬੜੀਆਂ ਨੇ ਜਿਨਾ ਮਰਜ਼ੀ ਕੱਪੜਾ ਹੋ ਜਨ ਇੱਥੇ ਲਾਲਚ ਕਰਦਿਆਂ ਨੇ ਕੱਪੜੇ -ਕੱਪੜੇ ਕੱਪੜਿਆਂ ਦਾ ਹੁਣ ਮੇਰੀ ਮਦਰ ਇਨ ਲਾਅ ਨੇ ਇਹਨਾਂ ਕੋਲ ਇਨਾਂ ਕੱਪੜੇ ਥੋੜਾ ਹੁਣ ਫਿਰ ਕਹਿੰਦੇ ਮੈਨੂੰ ਇਕ ਸੂਟ ਲੈ ਦੇ ਮੈਨੇ ਕੋ ਮੈਨੂੰ ਇਕ ਕੱਪੜੇ ਲ ਮੇਰੇ ਹਸਬੈਂਡ ਇੰਨਾਂ ਕੋ ਇੰਨਾ ਕੁਝ ਹੈ ਫਿਰ ਕਹਿੰਦੇ ਕੱਪੜੇ ਲਿਆ ਦੀਏ
ਜੀ ਜੀ ਜੀ ਅ ਚਲੋ ਠੀਕ ਹੈ ਹੁਣ ਜਿਵੇਂ ਤੁਸੀਂ ਹੁਣ ਪੈਸੇ ਸੇਵ ਕਰ ਰਹੇ ਹੋ ਠੀਕ ਹੈ ਜੀ
ਪੈਸਾ ਬਚਾਉਣਾ ਤਾਂ ਬੜਾ ਜ਼ਰੁਰੀ ਆਉਣ ਵਾਲੇ ਟਾਈਮ ਸਮਾਂ ਬਹੁਤ ਗੰਦਾ ਆ ਰਿਹਾੁ ਹੁਣ
ਜੀ ਜੀ ਅੱਛਾ ਜੀ ਜੀ ਜੀ ਦੇਖੋ ਮੈਂ ਹੁਣ ਤੁਹਾਡੇ ਨਾਲ ਜਿਵੇਂ ਗੱਲ ਕਰ ਰਹੇਹਾ ਤੇ ਗੱਲ ਕਰਦੇ ਕਰਦੇ ਮੈਨੂੰ ਇਤਨਾ ਪਤਾ ਚੱਲ ਗਿਆ ਕਿ ਨਾ ਤੁਸੀਂ ਨਾ ਅਗਰ ਮਤਲਬ ਤੁਹਾਨੂੰ ਨਾ ਸੂਟ ਬੜੇ ਪਸੰਦ ਹੈਗੇ ਨੇ ਠੀਕ ਹੈ ਜੀ
ਹੂ
ਤੇ ਤੁਸੀਂ ਸੂਟ ਦੇ ਪੈਸੇ ਇਕੱਠਾ ਕਰਕੇ ਤੁਸੀਂ ਚਾਂਦੀ ਦਾ ਸਮਾਨ ਕਿਉਂ ਨੀ ਬਣਵਾ ਲੈਂਦੇ
ਨਹੀਂ ਮੈਂ ਬਣਵਾਇਆ ਤਾਂਵੇ ਇੱਕ ਦੋ ਸੂਟ ਇੱਕ ਦੋ ਕੱਪੜੇ ਬੜੇ ਸਬ ਸਮਾਨ ਮਤਲਬ ਤੁਨੂੰ ਹੱਬਰ ਇਹ ਨਾ ਹੁਣ ਚਾਂਦੀ ਵੀ ਬੜੀ ਮਹਿੰਗੀ ਹੋ ਗਈ ਏ ਸੋਨਾ ਵੀ ਕਿੰਨਾ ਮਹਿੰਗਾ ਹੋਗਾ ਪੰਜ ਛੇ ਹਜ਼ਾਰ ਵੀ ਚਾਂਦੀ ਤਾਂ ਬੰ ਬਣ ਨੀ ਸਕਦੀ ਨਾ ਸੋਨਾ ਬਣ ਸਕਦਾ ਜ ਬੰਦਾ ਕੋ ਹੋਰ ਕੋਈ ਚੀਜ਼ ਲੈ ਲਿਆ
ਜੀ ਸਹੀ ਕਹਿੰਦੇ ਵੀ ਅੰਗੂਠੀ ਵੀ ਤੁਹਾਨੂੰ ਪਤਾ ਪੰਜ ਪੰਜ ਹਜ਼ਾਰ ਤੋਂ ਸਟਾਰਟ ਹੁੰਦੀ ਆ ਹੁਣ ਚਾਂਦੀ ਦੀ ਸਹੀ
ਤੁਸੀਂ ਕੀ ਬਣਾ ਚੁੱਕਿਆ ਹੁਣ ਤੱਕ ਆ
ਦੇਖੋ ਜੀ ਮੇਰੇ ਕੋਲ ਚਾਂਦੀ ਦੀ ਅੰਗੂਠੀ ਹੈਗੀ ਜੋ ਮੇਵੋਟੀ ਟੀ ਨੇ ਮੈਨੂੰ ਗਿਫਟ ਕੀਤਾ ਸੀ ਵਿਆਹ ਤੋਂ ਪਹਿਲੇ ਠੀਕ ਹੈ ਵੀ ਰ ਉਹਨੂੰ ਉਹ ਉਹ ਨੂੰ ਵੀ ਮੈਂ ਦਿੱਤੀ ਸੀ ਚਾਂਦਨੀ ਦੀ ਅੰਗੁਠੀ ਇਹ ਉਸ ਤੋ ਬਾਦ ਮੇਰੀ ਵੋਟ ਆਂਟੀ ਨੇ ਚਾਂਦੀ ਦੀ ਮੈਨੂੰ ਚੈਨ ਗਿਫਟ ਕੀਤੀ ਸੀ
ਅੱਛਾ ਹਾਂਜੀ ਠੀਕ ਹੈ
ਐਹੀ ਹੈਗਾ ਮੇਰੇ ਕੋਲ ਤਿੰਨ ਹੀ ਚੀਜ਼ਾਂ ਹੈਗੀਆਂ ਨੇ ਬਸ
ਮੈਂ ਹੁਣ ਪੈਸੇ ਜਮਾ ਕੀਤੇ ਸੀ ਮੈਂ ਕਿ ਸੈਟ ਲਿਆ ਸੀ ਜਾਂਦੀ ਦਾ ਇੱਕ ਕੜਾ ਲੈ ਚੁੱਕੀ ਹਾਂ ਇੱਕ ਮੈਂ ਆਪ ਮੇਰੇ ਹਸਬੈਂਡ ਨੇ ਮੈਨੂੰ ਬਰੈਸਲੈਟ ਬਣਵਾ ਕੇ ਦਿੱਤਾ ਸੀ ਤੇ ਇੱਕ ਮੈਂ ਚਾਂਦੀ ਬਣਵਾਈ ਐ ਬਸ ਜਿੰਨਾ ਮਤਲਬ ਉਸ ਟਾਈਮ ਬਚਤ ਹੈ ਵ ਤੇ ਬਣਾ ਸਕਣੇ ਹੁਣ ਤਾਂ ਹੈ ਹੀ ਨੀ ਬਜਤ ਸੋਨਾ ਬਹੁਤ ਮਹਿੰਗਾ ਹੋ ਗਿਆ ਵੇ ਚਾਂਦੀ ਬੜੀ ਮਹਿੰਗੀ ਹੋਵੇ ਬੰਦਾ ਕਿੱਥੇ ਤੱਕ ਸੇਵ ਕਰ ਲੈ ਹਾਂ ਬਈ ਚੱਲ ਸੇਬ ਦਾਂ ਕਰਤਾ ਲਏ ਅੱਗੂ ਕੰਮ ਆਜੇਗਾ
ਹਮ
ਹੋਰ ਤੁਸੀਂ ਸੁਣਾਓ ਵਧੀਆ।
ਬਹੁਤ ਵਧੀਆ ਜੀ ਮੈਂ ਬਹੁਤ ਵਧੀਆ, ਹੋਰ ਮੌਸਮ ਦੱਸੋ ਜੀ ਇੱਥੇ ਤਾਂ ਬਾਰਿਸ਼ ਆਦੀ ਪਈ ਐ ਹੋਰ ਤੁਹਾਡੇ ਮੁਹੱਲੇ
ਸਾਡੇ 'ਚ ਹਨੇਰੀ ਛਬਦੀ ਪਈ ਐ।
ਹੂੰ ਵੈਸੇ ਅੱਜ-ਕੱਲ੍ਹ ਬੜੀ ਗਰਮੀ ਪੈਂਦੀ ਪਈ ਤੁਸੀਂ ਕੀ ਸੋਚਦੇ ਹੋ ਇਸ ਬਾਰੇ 'ਚ
ਗਰਮੀ ਪੈ ਤਾਂ ਰਹੀ ਐ ਜਿਆਦਾ। ਪਤਾ ਨੀ ਉਹ ਕੁਝ ਸਾਈਡ ਕੀਤਾ ਨੀ ਹੋਇਆ, ਕੀ ਕਰਨਾ ਵੇ ਹੁਣ ਗਰਮੀ ਤੇ ਆਏ ਬੱਚੇ ਬਸ ਬਾਹਰ ਹੀ ਹੁੰਦੇ ਨੇ। ਕਦੀ, ਕਦੀ ਧੁੱਪੇ ਚਲੇ ਜਾਨੇ ਆਹ 'ਚ ਆ ਜਾਂਦੇ ਨੇ। ਕੰਮ ਐ ਬੱਚਿਆਂ ਦਾ।
ਜੀ ਸਹੀ ਕਹਿੰਦੇ ਓ। ਹੂੰ, ਤੇ ਵੈਸੇ ਉਹ ਬੰ ਦੇ ਦੇਖੋ ਗਰਮੀਆਂ ਪੈ ਗਈਆਂ ਨੇ ਬੰਦੇ ਮਸੂਰੀ ਜਾ ਰਹੇ ਨੇ, ਠੀਕ ਹੈ ਸ਼ਿਮਲਾ ਜਾਂਦੇ ਪਏ ਨੇ, ਤੁਸੀਂ ਦੱਸੋ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਇਹ ਛੁੱਟੀਆਂ ਚ?
ਅਸੀਂ ਤਾਂ ਕਸ਼ਮੀਰ ਜਾਣ ਦੀ ਸਲਾਹ ਬਨਾਨੇ ਆ ਬਨਾ ਰਹੇ ਹਾਂ ਅਸੀਂ ਤਾਂ।
ਮੀਰ ਜਾ ਰਹੇ ਓ ਆਪ। ਮੈਂ ਸੁਣਿਆ ਸੀ ਕਸ਼ਮੀਰ ਚ ਆਓ ਕੁੱਛ ਮਤਲਬ ਕਿ, ਉੱਥੇ ਚੱਲੀ ਸੀ ਗੋਲੀ ਚੱਲੀ ਸੀ ਉੱਧਰ।
ਹਾਂਜੀ
ਉਹ ਆਤੰਕਵਾਦੀਆਂ ਨੇ
ਨਹੀਂ ਨਹੀਂ ਨਹੀਂ ਨਹੀਂ ਅਸ ਮੇਰੇ ਮੇਰਾ ਦਿਓਰ ਐ ਉਹਨੇ ਪੁੱਛਿਆ ਵੀ ਉਹ ਕਹਿੰਦੇ ਵੀ ਸੀ ਚਾਰ ਵਜੇ ਤੋਂ ਲੈ ਕੇ, ਰਾਤੀ ਅੱਠ ਵਜੇ ਤੱਕ ਉਹ ਅੰਦਰ ਵਾੜ ਵਾਰ ਦਿੰਦੇ ਨੇ ਅੱਠ ਵਜੇ ਤੋਂ ਬਾਅਦ ਕੋਈ ਇਨਸਾਨ ਕੋਈ ਬੰਦਾ ਬਾਹਰ ਨੀ ਨਿਕਲ ਸਕਦਾ। ਉਸ ਜਗ੍ਹਾ ਤੇ ਅੱਠ ਵਜੇ ਪੂਰੇ ਅੰਦਰ ਏ।
ਅੱਛਾ
ਹੂੰ, ਤੇ ਹੁਣ ਸੋਚ ਰਹੇ ਆ ਕਿ ਸੋਚਦੇ ਪਏ ਆ ਕਿ ਵੀਰਵਾਰ ਨਿਕਲਾਂਗੇ।
ਤੇ ਵੀਰਵਾਰ ਨਿਕਲਣਾ ਚਾਂਦੇ ਓ।
ਹੂੰ ਪਹਿਲੇ ਤੇ ਜੰਮੂ ਜਾਵਾਂਗੇ ਜੰਮੂ ਤੋਂ ਅੱਗੋ ਜਾਵਾਂਗੇ ਤਾਂਹੀ ਤਾਂ ਪੁੱਛ ਰਹੀ ਸੀ। ਕਿ ਪੈਸੇ-ਪੂਸੇ ਜਮਾ ਹੋਏ ਏਦੇ ਬੈਂਕ ਕਢਵਾ ਕੇ ਕੱਪੜੇ- ਕੁੱਪੜੇ ਲੈ ਆਈਏ ਜਾ ਕੇ ਹੁਣ।
ਠੀਕ ਹੈ ਤੁਸੀਂ ਕਿਵੇਂ ਜਾਓਗੇ ਬਾਈਕਾਂ ਤੇ ਕਾਰ
ਨਹੀਂ ਕਾਰ ਤੇ ਜਾਣਾ ਕਾਰ ਤੇ ਕਾਰ ਤੇ ਹਾਂਜੀ ਕਾਰ ਨਾਲ ਏ। ਹਾਂਜੀ ਹੈ ਵੇ ਇਹਨਾਂ ਦਾ ਦੋ ਸੌ ਕਾਰ ਲੈਣ ਗਿਆ। ਚਲੋ ਫਿਰ ਅਸੀਂ ਰੱਖਣੇ ਆ ਹਾਂਜੀ ਠੀਕ ਏ।
ਹਾਂਜੀ, ਸਤਿ ਸ਼੍ਰੀ ਅਕਾਲ ਠੀਕ ਔ ਕੇ, ਬਾਏ
ਸ਼
ਹਾਂ ਬ